ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ
ਹੋਰ ਕੀ ਕਰਦੇ ਏ
ਕੁਛ ਨੀ ਬਸ ਮੈਂ ਆਈ ਕ ਸੋਚਦੀ ਪਈ ਸੀ ਮੈ ਕਿਹਾ ਅੱਜ ਕੱਲ ਦੇ ਬੱਚੇ ਜਮਾਂ ਸੋਚਦੇ ਹੀ ਨਹੀ ਹੈ ਕਿ ਮ ਉ ਅਸੀਂ ਇਨੇ ਖਰਚ ਨਾ ਕਰੀਏ ਸੇਵ ਵੀ ਕਰੀਏ ਵੱਡੇ ਬੱਚੇ ਕੀ ਵੱਡੇ ਵੀ ਤਾਂ ਦੇਖੋ
ਅੱਜ ਕੱਲ ਆਪਾਂ ਵੀ ਇਨੀ ਬਚਤ ਹੁੰਦੀ ਨਹੀਂ ਮੈਂ ਸੁਬਹ ਤੋਂ ਹੀ ਸੀ ਪੀਛੇ ਡਿਸਕਸ਼ਨ ਕਰਨੀ ਤੁਹਾਨੂੰ ਕੀਤਾ ਸੀ ਮੈਂ ਕਿਹਾ ਪੀ ਕੀ ਹੱਲ ਹੈਗਾ ਵੀ ਥੋੜੇ ਪੈਸੇ ਬਚਾ ਲਈਏ ਆਣ ਵਾਲੇ ਟਾਈਮ ਲਈ ਕਹਿੰਦੇ ਆ ਨਾ ਵੀ ਆਉਣ ਵਾਲਾ ਟਾਈਮ ਥੋੜਾ ਜਿਹਾ ਠੀਕ ਨਹੀਂ ਹੈਗਾ ਭਿਆਨਕ ਹੈ ਕੁਛ ਵੀ ਹੋ ਸਕਦਾ ਨਾਲੇ ਟਾਈਮ ਚ ਮੈਂ ਕਿਹਾ ਚਲੋ ਪੁੱਛਾਂ ਤੁਹਾਡੇ ਤੋਂ ਵੀ ਆਪਾਂ ਕੀ ਕਰ ਸਕਦੇ ਆ ਇਹੋ ਜਿਹਾ ਵੀ ਪੈਸੇ ਬਚ ਜਾਣ ਚਾਹ ਤੇ ਮੈਂ ਕਿਹਾ ਤੁਸੀਂ ਦੱਸੋ ਤੁਸੀਂ ਕੀ ਕਹਿੰਦੇ ਔ ਇਸ ਬਾਰੇ
ਨਹੀਂ ਮੈਨੂੰ ਤਾਂ ਲੱਗਦਾ ਕਿ ਸਾਨੂੰ ਨਾ ਥੋੜੇ ਬੋਤ ਪੈਸੇ ਤਾਂ ਬਚਾ ਕੇ ਰੱਖਣੇ ਹੀ ਚਾਹੀਦੇ ਐ। ਦੇਖੋ, ਔਖਾ ਟਾਈਮ ਕਦੋਂ ਆ ਜੇ ਕਿਸੇ ਨੂੰ ਕੁਛ ਨੀ ਪਤਾ। ਹੁਣ, ਕੋਵਿਡ ਵਿੱਚ ਕਿੰਨਾ ਔਖਾ ਟਾਈਮ ਗੁਜ਼ਰਿਆ ਸੀ। ਤਾਂ, ਆਪਾਂ ਥੋੜਾ ਬਹੁਤ ਸੇ ਸਹੀ ਗੱਲ ਐ। ਕਈ ਲੋਕੀ ਤਾਂ, ਰੋਟੀ ਤੋਂ ਵੀ ਔਖੇ ਹੋਗ ਸੀ ਆਪਾਂ ਥੋੜੇ ਬੋਤ ਮਨੀ ਸੇਵ ਕਰਕੇ ਰੱਖ
ਹਾਂਜੀ ਹਾਂਜੀ, ਓਖੇ ਕੰਮ ਆਏਗਾ ਹੈਨਾ। ਹਾਂਜੀ, ਤੇ ਮੈਂ ਤੁਹਾਨੂੰ ਇਹ ਦੱਸਰੀ ਸੀ ਕਿ ਮੈਂ ਸਾਡੇ ਨਾ ਐਥੇ ਕਿੱਟੀ ਪਾਉਦੇ ਆਂ ਅਸੀਂ। ਮਤਲਬ ਜਿਹਨੂੰ ਹੈਨਾ ਤੁਸੀਂ ਤੁਸੀਂ ਵੀ ਸ਼ਾਇਦ ਪਾਉਂਦੇ ਹੋਣੇ ਐ ਗਰੁੱਪ ਚ ਆਪਣੇ। ਅਸੀਂ ਵੀ ਕਿੱਟੀ ਪਾਂਦ ਆ ਹੈਨਾ ਪਾਈਐ। ਕਿਆਨਾ ਉਹਦੇ ਚ ਦੇਖੋ ਕਿੰਨਾ ਫੈਦਾ ਹੁੰਦੈ ਆਪਾਂ ਨੂੰ। ਹੈਨਾ ਵੀ ਪੈਸੇ ਆਪਾਂ ਨੂੰ ਅਮ ਅ ਬੰਦਿਆਂ ਜਿਹੜੇ ਆਪਾਂ ਦਿੰਦੇ ਆਂ ਫੈਮਿਲੀ ਆਪਣੇ ਹਸਬੈਂਡ ਦਿੰਦੇ ਐ, ਆਪਾਂ ਔਨਾਂ ਚੋਂ ਬਚਾ ਕੇ ਨਾ ਇੱਕ ਕਿਟੀ ਪਾ ਲਈਏ। ਵੀ ਚਲੋ, ਇਸ ਬਾਣੇ ਥੋੜੇ ਪੈਸੇ ਬਚ ਜਾਣਗੇ। ਹੋ ਸਕੇ ਗੋਲਡ ਬਣਾਉਣਾ, ਗੋਲਡ ਬਣਵਾਓ। ਪੈਸੇ ਬਚਾਉਣੇ ਐ, ਪੈਸੇ ਬਚਾਓ। ਆਪਾਂ ਐਡਮਿਸ਼ਨ ਭਰ ਸਕਦੇ ਆਂ।
ਖੋਰ ਕਈ ਵਾਰ ਹੁੰਦਾ ਐ, ਕਿ ਚਲੋ ਬੰਦੇ ਦਾ ਕੰਮ ਨੀ ਹੁੰਦਾ ਬੰਦਾ ਆਪਾਂ ਪੈਸੇ ਹੁੰਦੇ ਨੇ ਤਾਂ ਆਪ ਆਂ ਚਲੋ ਬੱਚਿਆਂ ਦੀ ਕੁਛ ਹੁੰਦੈ ਬੱਚਿਆਂ ਨੂੰ
ਹੈਨਾ ਹਾਂਜੀ ਹਾਂਜੀ ਹਾਂਜੀ ਹਾਂਜੀ, ਕਿੰਨੇ ਖਰਕੇ ਐ। ਤੇ ਮੈਨੂੰ ਸੀਗਾ ਮੈਂ ਨਾ ਮੇ ਤੋਂ ਨਾ ਮੈਂ ਨਾ ਕੋਈ ਵੀ ਚੀਜ਼ ਜਿਵੇਂ ਇੰਸਟਾ ਤੇ ਦੇਖ ਦੇਨੀ ਆ ਔਨਲਾਈਨ। ਹੈਨਾ ਹੁਣ, ਔਨਲਾਈਨ ਵੀ ਜਿਹੜਾ ਸਿਸ ਕੰਮ ਚੱਲ ਰਿਆ ਓਹ ਵੀ ਫਾਇਦਾ ਦੇਰੈ ਨੁਕਸਾਨ ਵੀ ਦੇ ਰਿਐ। ਜਿਵੇਂ, ਡਿਜੀਟਲ ਸਭ ਕੁਛ। ਚੱਲ ਰਿਹਾ ਹੱਥ ਚ ਪੈਸੇ ਹੈਗੇ ਐ, ਕੋਈ ਚੀਜ਼ ਦੇਖਦੀ ਆਂ, ਔ ਨਾ ਮੈਂ ਔਡਰ ਕਰ ਦਿੰਦੀ ਆਂ। ਮੇਰਾ ਹੱਥ ਤੇ ਕੰਟਰੋਲ ਈ ਨ੍ਹੀਂ ਹੁੰਦਾ। ਤੇ ਮੈਂ ਕਹਿੰਦੀ ਹਾਂ, ਵੀ ਚੱਲ ਥੋੜੇ ਜਹੇ ਅੱਗੇ ਹੁੰਦਾ ਸੀ ਨਾ ਬਾਜ਼ਾਰ ਜਾਣ ਦਾ ਘੋਲ ਹੋ ਜਾਂਦਾ ਸੀ। ਵੀ ਪੈਸੇ ਵੀ ਬਚ ਜਾਂਦੇ ਸੀ ਨ੍ਹੀਂ ਹੁਣ ਪੈਸੇ ਸਾਫ਼ ਦਿਖ ਰੇ ਐ। ਤੇ ਉਹ ਖਰਚ ਕਰ ਦਿੰਦੀ ਆਂ ਮੈਂ। ਮੈਨੂੰ, ਘਰ ਦੇ ਵੀ ਕੈਰੇ ਸੀ, ਥੋੜਾ ਹੱਥ ਤੇ ਉਹ ਆਪਣਾ ਧਿਆਨ ਦੇ ਵੀ ਜ਼ਿਆਦਾ ਖਰਚ ਹੋ ਰਿਐ ਤੇਰਾ। ਮੈਂ ਕਿਹਾ ਚਲੋ ਮੈਂ ਆਪਣੇ ਫਰੈਂਡ ਤੋਂ ਪੁੱਛਦੀ ਆ, ਵੀ ਮੈਨੂੰ ਕੋਈ ਆਈਡੀਆ ਹੀ ਦੇ ਦੋ। ਕਿ ਮੈਂ ਸੇਵਿੰਗ ਕਰ ਲਾ ਥੋੜੀ ਜੀ।
ਨਹੀਂ, ਸਹੀ ਗੱਲ ਹੈ ਤੁਹਾਡੀ। ਤੁਸੀਂ ਪਤਾ ਕੀ ਕਰਿਆ ਕਰੋ, ਇੱਕ ਔ ਬਣਾ ਲਿਆ ਕਰੋ ਬਜਟ ਬਣਾ ਲਿਆ ਕਰੋ। ਜਿਵੇਂ, ਇੰਨੇ ਪੈਸੇ ਮੈਂ ਇਸ ਚੀਜ਼ ਚ ਖਰਚੀ ਮੈਂ ਘਰ ਕੋ ਜੇੜੇ ਆਪਾਂ ਡੇਲੀ ਰੁ ਟੀਨ ਦੇ ਖਰਚੇ ਐ, ਉਹ ਤਾਂ ਜ਼ ਜ਼ਰੂਰੀ। ਜ਼ੂਰੀ ਹੈਗੀ ਐਂ। ਬਚੇ ਹੋਏ ਜਿਵੇਂ ਬੱਚਾ ਦੀ ਸਕੂਲ ਦੀ ਫੀਸ ਹੋ ਗਈ, ਟਿਊਸ਼ਨ ਦੀ ਫੀਸ ਹੋ ਗਈ, ਘਰ ਦਾ ਰਾਸ਼ਨ ਪਾਣੀ ਆਪਾਂ ਲੈਣਾ ਓਹ ਤਾਂ ਜ਼ਰੂਰੀ ਐ। ਕੱਪੜੇ ਤਾਂ ਦੇਖੋ ਹਰ ਮਹੀਨੇ ਲੈਣੇ ਜ਼ਰੂਰੀ ਵੀ ਨ੍ਹੀਂ ਹੁੰਦੇ।
ਉਹ ਤੇ ਹੈ ਬਿਲਕੁਲ ਬਿਲਕੁਲ ਜ਼ਰੂਰ ਅਲਮਾਰ ਤੁਸੀਂ ਉਹੀ ਤਾਂ ਗੱਲ ਹੈ ਯਾਰ ਮੈਂ ਮੈਂ ਸੱਚੀ ਦੱਸਾਂ ਮੈਂ ਲੈ ਲੈਂਦੀ ਹਾਂ ਠੀਕ ਹੈ ਲੈ ਲੈਂਦੀ ਹ ਫਿਰ ਜਦੋਂ ਦੋ ਵਾਰੀ ਪਾ ਲੈਂਦੀ ਹਾਂ ਉਸ ਤੋਂ ਬਾਅਦ ਸੋਚਦੀ ਹਾਂ ਯਾਰ ਮੈਂ ਕਿਉਂ ਖਰਚੇਏ ਪਾ ਕੇ ਫਿਰ ਵੀ ਹੁਣ ਕਿਸ ਕੰਮ ਪਾ ਲਿਆ ਹੋ ਗਿਆ ਪੂਰਾ ਕੀ ਘੱਟ ਕੀ ਖੱਟ ਲਿਆ ਨੁਕਸਾਨ ਕਰ ਤਾਂ ਇੱਕ ਸੂਟ ਕਿੱਥੇ ਤੋਂ ਜਾ ਕੇ ਪੈ ਜਾਂਦਾ ਦੋ ਹਜ਼ਾਰ ਤੋਂ ਘੱਟ ਸੂਟ ਨਹੀਂ ਪੈਂਦਾ
ਰ ਦੋ ਜ਼ਿਆਦਾ ਤੁਸੀਂ ਲੈਂਦੇ ਹੋਰ ਅੱਜ ਕੱਲ ਤਾਂ ਬੁਟੀਕ ਵਾਲਧੀਆ ਤੁਹਾਨੂੰ ਪਤਾ ਹੀ ਹੈ
ਉਹੀ ਤਾਂ ਕਿਦੀ ਸਿਲਾਈਆਂ ਲੈਸਾਂ ਮੈਂ ਤੇ ਹਮ ਸੱਚੇ ਦਸ ਮੈਂ ਪਰੇਸ਼ਾਨ ਤਾਂ ਹੋਈ ਪਰ
ਅੱਜ ਕੱਲ੍ਹ ਤਾਂ ਇੱਕ ਸੂਟ ਲੈ ਲਓ ਚਾਰ ਪੰਜ ਹਜ਼ਾਰ ਤੋਂ ਤੁਸੀਂ ਕੋਨ ਤੰਦਾ ਵੀ ਲੇ ਲੋ ਦੋ ਹਜ਼ਾਰ ਦਾ ਤੁਸੀਂ ਸੂਟ ਲਿਆ ਅਗਰ ਬਾਈ ਚਾਂਸ ਸੂਟ 'ਚ ਲਾਈਨਿੰਗ ਲੱਗਣੀ ਐ ਤਾਂ ਦੋ ਹਜ਼ਾਰ ਤਾਂ ਟੇਲਰ
ਟੇਲਰ ਵੀ ਲੈ ਲੈਂਦਾ। ਮੈਨੂੰ ਕਈ ਵਾਰੀ ਅਫਸੋਸ ਹੁੰਦਾ ਵੀ ਆਪਾਂ ਕਿਉਂ ਕਰ ਰਹੇ ਹਾਂ, ਕਿਸੇ ਨੂੰ ਸਿਰਫ ਇੱਕ ਦਿ ਖਾਣ ਵਾਸਤੇ? ਸਟੇਟਸ ਸੀਗਾ। ਅੱਛਾ ਜੇ ਕੱਪੜੇ ਲੈ ਲੈਂਨੀ ਆਂ, ਉਹ ਵਿਆਹ ਵਿਊਹ 'ਚ ਕਿਤੇ ਪਾਂਦੇ ਆਂ, ਮੁੜ ਕੇ ਸਟੇਟਸ ਕਰਕੇ ਕਿਸੇ ਦੂਜੇ ਵਿਆਹ 'ਚ ਕੱਪੜੇ ਵੀ ਨੀ ਪੈ ਰਏ।
ਅੱਜ ਕੱਲ੍ਹ ਤਾਂ ਐ ਵੀ ਬੜਾ ਪੰੰਗਾ, ਇਹ ਤਾਂ ਬੜਾ ਈ ਹੋ ਗਿਆ ਕਿ ਮਤ ਦੋਸਾ ਪਾਪਾ ਇਨ ਇੰਸਟਾਗ੍ਰਾਮ 'ਚ ਫੋਟੋ ਪਾ ਦਿੰਦੇ ਆਂ, ਜਿਹਦੇ ਨਾਲ ਆਪਾਂ ਉਹ ਦੋ ਸੂਟ ਸਾਨੂੰ ਲੱਗਦਾ ਕਿ ਨਈ ਐ ਮੈਂ ਇਸ ਫੰਕਸ਼ਨ ਚ ਪਾ ਲਿਆ ਸੀ ਕਿ ਕ ਦੂਜੇ ਫੰਕਸ਼ਨ ਚ ਆਪਾਂ ਪਾ ਨਈ ਸਕਦੇ। ਉਹਦੇ ਨਾਲ ਦੇਖੋ ਸਾਡੀ ਕਿੰਨੀ ਮਨੀ ਜੇਸ
ਬਿਲਕੁਲ, ਬਿਲਕੁਲ। ਤਾਂ ਹੀ ਮੈਂ ਕਿਹਾ ਚਲੋ ਹੁੰਦ ਆਪਾਂ ਕਰੀਏ ਵੀ ਥੋੜਾ ਜਿਹਾ ਜੇ ਮੈਂ ਕੁਛ ਅਹ ਅਮ ਫਾਲਤੂ ਖਰਚ ਕਰ ਰੀ ਹੋਵਾਂ ਨਾ ਤੇ ਮੈਨੂੰ ਰੋਕ ਦਿਆ ਕਰੋ। ਨਹੀਂ ਵੀ ਨਹੀਂ ਵੀ ਤੂੰ ਵੀ ਹੁੰਦੀ ਤੁਸੀਂ ਕ ਟੀ ਪਾਓ ਜਾਂ ਕੁਛ ਸੇਮਿੰਗ ਕਰੋ ਜਿਵੇਂ ਕੋਈ ਸ ਕੀਮ ਵਗੈਰਾ ਦੱਸ ਦੋ, ਉਹਦੇ 'ਚ ਮੇਰੇ ਪੈਸ- ਸੇ ਵੀ ਚਲੋ ਤੁਸੀਂ ਮੰਥਲੀ ਕਰਵਾ ਦੋ ਵੀ ਨੀ ਤੂੰ ਉੱਥੇ ਭਰਨੇ ਆ ਤੇ ਹੁਣ ਖਰਚਾ ਨਈ ਕਰਨਾ। ਆਪਾਂ ਏਦਾਂ ਈ ਕਰ
ਬਿਲਕੁਲ ਸਹੀ ਗੱਲ ਐ। ਪਤਾ ਕੀ ਐ, ਅੱਜ ਕੱਲ ਤਾਂ ਪੋਸਟ ਆਫਿਸ 'ਚ ਇਵੇਂ ਜੀ ਸਕੀਮਾਂ ਕਿੰਨੀਆਂ ਕੁ ਹੈ, ਜਿਵੇਂ ਆਪਾਂ ਪੰਜ ਸੌ ਜਾਂ ਹਜ਼ਾਰ ਰੁਪਏ, ਜਿੰਨਾ ਵੀ ਤੁਹਾਡਾ ਉ-ਉਹ ਹੈ, ਆਪਾਂ ਸਾਨੂੰ ਪਤਾ ਐ ਇੰਨੇ ਪੈਸੇ ਆਪਾਂ ਮੈਨੂੰ ਦੇਣ ਨਈ ਦੇ ਦੇ ਹਰ ਮਹੀਮ। ਨਾ ਹੋਣਗੇ
ਹੋਣਗੇ ਨਾ, ਹੋਣਗੇ ਨੀ ਮੈਂ ਖਰਚ ਨੀ ਕਰਾਂ
ਬਿਲਕੁਲ ਸਈ ਗੱਲ ਐ। ਕੋਈ ਵੀ ਨੀ ਦੇਖੋ, ਤੁਸੀਂ ਹੋਏ ਚਾਹੇ ਮੈਂ ਹੋ, ਆਪਾਂ ਦੋਨੋਂ ਵਿੱਚ ਜਦ ਸਾਡੇ ਕੋਲ ਹਉਂਗੇ ਕੀ ਓਸ ਤੋਂ ਐ ਕਿ ਇੰਨੀ ਆਪਾਂ ਦੋ ਹਜ਼ਾਰ ਦੀ ਸੇਵਿੰਗ ਕਰਨੀ
ਕਰਨੀ ਕਰਨੀ ਹੈ ਹਰ ਮਹੀਨੇ ਦੀ ਹਨਾ ਤੇ ਦੇਖੋ, ਆਪਾਂ ਕਿੰਨਾ ਕਰਕੇ ਬਚਾ ਸਕ ਦ ਆਪਣੇ ਘਰਦਿਆਂ ਦੀ ਵੀ ਹੈਲਪ ਹੋ ਜਾਏਗੀ, ਬੱਚਿਆਂ ਦਾ ਵੀ ਕੋਈ ਚਲੋ ਜਿਵੇਂ ਅੱਗੇ ਫਿਊਚਰ ਦੇਖੋ ਕੱਲੀ ਪੜ੍ਹਾਈ ਕੰਮ ਨੀ ਆਣੀ। ਅੱਗੇ ਕੋਰਸ ਵੀ ਕਰਾਣੇ ਹੈ, ਹਨਾ ਕੋਰਸ ਕਰਾਣ ਚ ਵੀ ਕਿੰਨੇ ਪੈਸੇ ਲੱਗਣੇ ਪੜ੍ਹਾਈਆਂ ਮਹਿੰਗੀਆਂ।
ਕਿੰਨੀ ਮਹਿੰਗੀਆਂ ਹੋ ਗਈਆਂ ਪੜ੍ਹਾਈਆਂ।
ਪਿਆ ਹੈ।
ਹਮ ਬਿਨਾਂ ਪੈਸੇ ਦੇ ਤਾਂ ਤੁਹਾਨੂੰ ਪਤਾ ਹੈ, ਅੱਜ ਕੱਲ ਕੁਛ ਵੀ ਨੀ ਹੈ ਤੁਸੀਂ ਬਾਹਰ ਵੀ ਜਾਓਗੇ ਕਿੱਥੇ ਵੀ, ਬਿਲ ਰਾਸ਼ਨ ਲੈਣਾ ਕੁਛ ਲੈਣਾ ਤੁਹਾਡੇ ਕੋਲ ਪੈਸੇ ਹੋਵਗੇ, ਤਾਂ ਹੀ ਲੈ ਸਕਦੇ ਹੋ ਤੁਸੀਂ ਐਵੇਂ ਆ।
ਮਹਿੰਗਾਈ ਇੰਨੀ ਹੋਈ ਪਈ ਹੈ, ਤੇਲ ਕਰਕੇ ਗੈਸ ਦੇਖੋ ਕੁਕਿੰਗ ਗੈਸ ਕਿੰਨੀ ਮਹਿੰਗੀ ਹੈ, ਮੇਨ ਬੇਸਿਕ ਚੀਜ਼ਾਂ ਹੀ ਇੰਨੀਆਂ ਮਹਿੰਗੀਆਂ ਹੋ ਗਿਆਂ। ਤੇ ਇਹ ਵੀ ਦੇਖੋ ਨਾ ਬੈਸ, ਬੇਸਿਕ ਹੀ ਕਿੰਨਾ ਮਹਿੰਗਾ ਹੁਣ ਕੱਲ ਕਿਸੀ ਮੇਰੀ ਫਰੈਂਡ ਨਾਲ ਗੱਲ ਹੋ ਰਹੀ ਹੈ, ਉਹ ਮੈਨੂੰ ਕਹਿੰਦੀ ਆਪਣੀਆਂ ਬੇਸਿਕ ਹੀ ਅਸੀਂ ਕੁਛ ਹੋਰ ਬਣਾ ਲਿਆ ਰੋਟੀ ਪਾਣੀ ਤੋਂ ਇਲਾਵਾ ਬੇਸਿਕ ਅਸੀਂ ਕੱਪੜਿਆਂ ਨੂੰ ਲਾਈਫ ਸਟਾਈਲ ਨੂੰ ਆਪਾਂ ਬੇਸਿਕ ਬਣਾ ਲਿਆ। ਜੇ ਬੇਸਿਕ ਆਪਣਾ,
ਬੰਦਾ ਨਾ ਕੀ ਕਰੀਏ ਆਪਾਂ ਬਾਹਰ ਜਾਂਦੇ ਹਾਂ ਜਿਵੇਂ ਕਿੱਟੀ ਚ ਵੀ ਜਾਂਦੇ ਹਾਂ ਕਿੱਟੀ ਚ ਵੀ ਦੇਖੋ ਕੀ ਕਰਦੇ ਨੇ ਉਹ ਕੀ ਕਰਦੇ। ਥੀਮ ਰੱਖ ਥੀਮ ਰੱਖ ਦੇਣਗੇ, ਕਿ ਉਹਦੇ ਉਹਦੇ ਕਰਕੇ ਕੀ ਹੁੰਦਾ ਜਾ ਡਰੈਸ ਕੋਟ ਰੱਖ ਦੇਣਗੇ ਕਿ ਇਹ ਕਲਰ ਦੇ ਕੱਪੜੇ ਪਾ ਕੇ ਆਣੇ ਆ ਐ ਕਲਰ ਦੇ ਕੱਪੜੇ ਉਹਦੇ ਨਾਲ ਜਿੰਨੀ ਵੀ ਕਿੱਟੀ ਨੀ ਹੁੰਦੀ ਉਦੋਂ ਤੋਂ ਜ਼ਿਆਦਾ ਤੋਂ ਆਪਾਂ ਵੈਸੇ ਹੀ ਖਰਚ ਕਰ ਦਿੰਨੇ ਆ।
ਬਿਲਕੁਲ ਹੁਣ ਜਿਵੇਂ ਛੁੱਟੀਆਂ ਆ ਗਈਆਂ। ਹੁਣ ਇੱਕ ਨਾ ਇੱਕ ਤਾਂ ਟਰਿਪ ਦੇਖੋ ਫੈਮਿਲੀ ਨਾਲ ਵੀ ਬਣੇਗਾ, ਇੱਕ ਆਪਣੇ ਫਰੈਂਡਸ ਨਾਲ ਬਣੇਗਾ। ਹਨਾ ਉਹ ਵੀ ਦੇਖੋ, ਦੇਖੋ ਨਾ ਇਹ ਵੀ ਹੁਣ ਕਿੱਥੇ ਕਿੱਥੇ ਤੱਕ ਆਪਾਂ ਰੋਕਾਂਗੇ, ਚੀਜ਼ਾਂ ਰੁਕ ਵੀ ਨੀ ਰਹੀਆਂ ਨਾ, ਗੱਲ ਤੇ ਸਾਰੀ ਇਹ ਐ। ਕਿ ਮੈਂ ਰੋਕ ਵੀ ਨੀ
ਪਹਿਲਾਂ ਤਾਂ ਇੰਨੇ ਖਰਚੇ ਹੁੰਦੇ ਨੀ ਸੀ, ਪ ਤੈਨੂੰ ਪਤਾ। ਪਹਿਲੇ ਮਾਂ ਪਿਓ ਨੇ, ਜੇ ਅਗਰ ਜਾਣਾ ਤਾਂ ਆਪਾਂ ਮਾਂ ਪਿਓ ਨਾਲ ਹੀ ਜਾਨਾ ਕੋਈ ਫ਼ ਫਰੈਂਡ ਸਰਕਲ ਨਾਲ ਤਾਂ ਕਦੇ ਭੇਜਦੇ ਵੀ ਨੀ ਸੀ, ਤੁਹਾਨੂੰ ਵੀ ਪਤਾ ਹੀ ਹੈ।
ਸਾਰਾ ਕੁਛ ਆਪਾਂ ਬਣਾ ਲਿਆ।
ਪਰ ਆ ਉਹ ਸਾਡੀ, ਦੇਖੋ ਆਪਦੀ ਗ਼ਲਤੀਆਂ
ਹਾਂ, ਹੈਗੀ ਤਾਂ ਹੈ ਹੁਣ ਬਸ ਕੀ ਕਰੀਏ, ਫਸ ਫਸ ਗਿਆ।
ਤਾਂ ਦੇਖੋ ਅਗਰ ਤੁਸੀਂ ਸੋਚੋਗੇ ਕਿ ਅ ਅਸੀਂ ਪੈਸੇ ਜੋੜਨੇ ਥੋੜੇ ਬਹੁਤ ਬਈ ਆਪਾਂ ਸੇਵ ਕਰਕੇ ਰੱਖਣੇ ਆ, ਆਪਦੇ ਭਵਿਸ਼ਯ ਲਈ, ਤਾਂ ਸਾਨੂੰ ਤਾਂ ਇਹਨਾਂ ਵਿੱਚ ਥੋੜਾ ਬਹੁਤਾ ਕੰਪ੍ਰੋਮਾਈਜ਼ ਅਪ
ਤੇ ਹੁਣ ਕਰਨਾ ਪਏਗਾ, ਹਨਾ।
ਬਿਲਕੁਲ, ਜਾਂ ਫਿਰ ਇੰਨੇ ਨੇ। ਜਿਵੇਂ ਤੁਸੀਂ ਕਿਹਾ, ਕਿ ਥੋਡ੍ਹੀ ਕੋਈ ਸਕੀਮ ਹੋਵੇ, ਉਹਦੇ
ਹਾਂਜੀ ਮੈਂ ਉਹ ਇੱਕ ਸੀ ਮੈਂ ਕਿਹਾ ਚਲੋ ਜਾਂ ਕੋਈ ਜਿਸ ਚ ਕੋਈ ਰਜੀਸਟਰੀ ਥੋੜੇ ਪੈਸੇ ਇਨਵੈਸਟ ਮੈਮ, ਦੋ ਜਣਿਆ ਕਿ ਮੰਥਲੀ ਚਲੋ ਆਉਂਦਾ ਰਹੇ ਸਾਨੂੰ, ਵੀ ਚਲੋ, ਜਿਵੇਂ ਸਾਡਾ ਖਰਚਾ ਵੀ ਹੁੰਦਾ ਰਹੇ ਤੇ ਬੇਸਿਕ ਸਾਡੀਆਂ ਮਾਊਂਟ ਵੀ ਵੇਸਟ ਨਾ ਜਾਵੇ, ਮੈਨੂੰ ਕੁਛ ਇਸ ਤਰ੍ਹਾਂ ਦਾ ਸੀਗਾ, ਮੈਂ ਕਿਹਾ ਚਲੋ, ਤੁਹਾਡੇ ਕੋਲ ਕੁਛ ਹੈ ਸਕੀਮ ਏਹੇ ਜੀ? ਤੇ ਮੈਨੂੰ ਵੀ ਦੱਸਣਾ।
ਹਾਂ ਨਹੀਂ ਤਾਂ ਪਤਾ ਕੀ ਹੁੰਦਾ, ਕਿੱਟੀ ਵਾਲਾ ਵੀ ਠੀਕ ਹੈ, ਮੈਨੂੰ ਤਾਂ ਉਹ ਪੋਸਟ ਆਫ਼ਿਸ ਵਾਲ਼ਾ ਵੀ ਵਧਿਆ ਲੱਗਦਾ, ਦੇਖੋ, ਹਾਂ ਵਧੀਆ ਲੱਗਦਾ, ਉਹਦੇ ਚ ਕੀ ਹੁੰਦਾ? ਤੁਹਾਡੇ ਮਹੀਨੇ ਜਾਂ ਬੈਂਕ, ਅੱਜ ਕੱਲ੍ਹ ਤਾਂ ਬੈਂਕਾਂ ਚ ਵੀ ਖੁੱਲ ਜਾਂਦਾ ਹੈ, ਉਹਦੇ ਚ। ਵੀ ਜਾ ਕੇ ਤੁਸੀਂ ਨਹੀਂ ਨਈਂ ਨਈਂ ਨਈਂ ਤੁਹਾਡੇ ਅਕਾਊਂਟ ਚੋਂ ਕੱਟ ਜਾਂਦੇ ਨੇ, ਆਹੋ ਉਹ ਤੁਸੀ ਦੇਖ ਸਕ, ਹਾਂ, ਆਪ ਆਪਣੇ ਆਪ ਹੀ ਜਿਵੇਂ ਤੁਹਾਡਾ ਤੁਹਾਡਾ ਅਕਾਊਂਟ ਅਟੈਚਡ ਹੁੰਦਾ ਹੈ, ਉਹ ਆਪਦੇ ਆਪ ਹੀ ਕੱਟ ਜਾਂਦੇ ਨੇ, ਓਸ ਇਹ ਹੈ ਕਿ ਤੁਸੀਂ ਤੂੰ ਬੈਲੇਂਸ ਰੱਖ। ਦੇਣਾ ਪੈਣਾ ਤੁਹਾਨੂੰ।
ਅੱਛਾ, ਉੱਥੇ ਬੈਲੈਂਸ ਠੀਕ ਹੈ। ਠੀਕ ਹੈ ਉਹ ਵੀ ਠੀਕ ਹੈ। ਹਨਾ। ਜੇ ਆਪਣੇ ਆਪ ਹੀ ਕੱਟ ਲੈਂਦੇ ਆ ਇਸ ਤਰ੍ਹਾਂ ਦਾ ਸਗੋਂ ਵਧੀਆ ਜ਼ਿਆਦਾ ਮੈਨੂੰ ਤਾਂ ਠੀਕ ਲੱਗਿਆ ਇਹ ਵੀ ਆਪ ਆਪਣੇ ਆਪ ਹੀ ਜਿਹੜੇ ਕੱਟ ਲੈਣ ਤਾਂ
ਨਹੀਂ ਵਧੀਆ ਏ ਹੋਰ ਵੀ ਤੁਹਾਨੂੰ ਇੰਟਰਸਟ ਵੀ ਨਾਲ ਮਿਲੂਗਾ ਔਰ ਨਾਲ ਤੁਹਾਡੇ ਪੈਸੇ ਵੀ ਜੁੜਦੇ ਰਹਿਣਗੇ ਨਾਲ ਦੇ ਨਾਲ
ਵਿੱਚ ਪਤਾ ਕਰਾਂਗੀ ਵੀ ਇਹ ਜਿ ਕੋਈ ਸਕੀਮ ਹੈਗੀ ਹੈ ਤੇ
ਨਹੀਂ ਤੁਸੀਂ ਪਤਾ ਕਰਿਓ ਹੋਣੀ ਹੈ ਜ਼ਰੂਰ
ਅੱਛਾ ਜੀ ਅੱਛਾ ਅੱਛਾ ਹਨਾ ਹਾਂ ਨੀ ਮੈਂ ਪਤਾ ਕਰਾਂਗੀ ਵਿ ਜੇ ਜਹਾ ਕੁਛ ਹੈਂਗਾ ਤੇ ਮੈਂ ਜਰੂਰ ਕਰਵਾਵਾਂਗੀ ਇਹ ਸਕੀਮ ਵਾਲਾ ਹਨਾ
ਤੁਸੀਂ ਜ਼ਿਆਦਾ ਅਮਾਂਊਟ ਜ਼ਿਆਦਾ ਅਮਾਊਂਟ ਨਾ ਉਹ ਵਿੱਚ ਇਹ ਵੀ ਸਿਸਟਮ ਹੁੰਦਾ ਨਾ ਤੁਸੀਂ ਤੁਹਾਡੇ ਕੋਲ ਜਿਵੇਂ ਕਈ ਕਿਸਸੀ ਮੰਥ ਜ਼ਿਆਦਾ ਅਮਾਊਂਟ ਤੁਸੀਂ ਜ਼ਿਆਦਾ ਉਹ ਤੁਸੀਂ ਔਨਲਾਈਨ ਟ੍ਰਾਂਜੈਕਸ਼ਨ ਸ਼ਕਾ ਤੋਂ
ਅੱਛਾ ਅੱਛਾ ਜੀ ਠੀਕ ਹੈ ਹੁ ਹੁ ਅੱਛਾ ਹਾਂਜੀ ਬਸ ਇਹਨਾ ਠੀਕ ਹੈ ਪੰਜ ਪੰਜ ਸੌ ਰੁਪਏ ਆਲਾ ਹਨਾ ਇੱਕ ਕਿੱਟੀ ਵਾਲਾ ਪਾ ਲਾਂਗੀ ਇੱਕ ਇਹ ਕਰਲਾਂਗੀ
ਹੋਰ ਵਧੀਆ ਹੈ ਸਗੋਂ ਆਪਦਾ ਬੰਦਾ ਆਪਦਾ ਬੰਦਾ ਥੋੜਾ ਇਸੀ ਬਾਨੇ ਜੋੜ ਵੀ ਲੈਂਦਾ
ਹੋਰ ਇਹ ਪਤਾ ਕਿਉਂ ਮੈ ਸੱਚੀ ਬੜੀ ਔਖੀ ਹੋਈ ਪਈ ਹਾ ਮੈਨੂੰ ਨਾ ਵੀ ਹੁੰਦਾ ਕੋਈ ਗੋਂਲਡ ਚਲੋ ਆਉਣ ਵਾਲੇ ਬੱਚਿਆਂ ਦੇ ਵਾਸਤੇ ਤਾਂ ਚਾਹੀਦਾ ਨਾ ਫਿਊਚਰ ਵਾਸਤੇ ਤੇ ਮੇਨ ਤੇ ਮੈਨੂੰ ਇਹ ਹੈ ਵੀ ਗੋਲਡ ਵੀ ਮਹਿੰਗਾ ਹੋ ਰਿਹਾ ਹੁਣ ਮੈਂ ਪੜ੍ਹਾਈਆਂ ਮਹਿੰਗੀ ਵੀ ਪੜ੍ਹਾਈਆਂ ਕਰਾਈਏ ਕਿ ਗੋਲਡ ਲੱਈਏ ਇਹੀ ਨੀ ਸਮਝ ਆ ਰਿਹਾ
ਪਹਿਲਾਂ ਤਾਂ ਦੇਖੋ ਪੜ੍ਹਾਈਆਂ ਜ਼ਰੂਰੀਆਂ ਬੱਚਿਆਂ ਲਈ ਤਾਂ ਪੜ੍ਹੇ ਪੜ੍ਹਨਗੇ ਤਾਂ ਆਪ ਗੋਲਡ ਦਾ ਕੀ ਏ। ਗੋਲਡ ਆਪਦੇ ਆਪ ਬਣਾ ਲੈਣਗੇ
ਨਹੀਂ ਨਹੀਂ ਬਿਲਕੁਲ ਠੀਕ ਹੈ। ਕਹਿ ਰਓ ਨਹੀਂ ਮੈਨੂੰ ਆਹ ਤੁਹਾਡੀ ਸਕੀਮ ਕਿਆ ਲੱਗੀ ਇੱਕ ਬੈਂਕ ਵਾਲੀ ਵੀ ਤੁਸੀਂ ਇਹ ਕਰਾ ਸਕਦੇ ਹੋ ਹੈਨਾ ਹਾਂਜੀ ਠੀਕ ਹੈ ਤੇ ਬਾਕੀ ਆਪਾਂ ਫ ਫਾਲਤੂ ਆਪਾਂ ਖਰਚ ਨਾ ਹੀ ਕਰੀਏ
ਸਹੀ ਗੱਲ ਹੈ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ ਸਤਿ ਸ਼੍ਰੀ ਅਕਾਲ
ਅੱਛਾ